ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਹੈ।
ਵਧੀਆ, ਤੁਸੀਂ ਦੱਸੋ?
ਬਸ ਵਧੀਆ, ਹੋਰ ਸੁਣਾਓ ਬੱਚੇ।
ਬਸ, ਹੁਣੇ ਫ੍ਰਰੀ ਹੋਈ ਸੀ ਬੱਚਿਆਂ ਨੂੰ ਟਿਊਸ਼ਨ ਭੇਜਿਆ ਹੈਗਾ।
ਅੱਛਾ, ਸਾਡੇ ਅੱਜ ਬੱਚੇ ਦੀ ਛੁੱਟੀ ਸੀ।
ਅੱਛਾ ਜੀ।
ਇੱਕ ਪਾਪਾ ਨਾਲ ਚਲਾ ਗਿਆ। ਇੱਕ ਛੁੱਟੀ ਮਣਾਦਾ ਪਿਆ ਘਾਰ।
ਆਰਾਮ ਹੋ ਰਿਹਾ। ਹਾਂ ਐਕਚੁਲੀ ਗਰਮੀ ਵੀ ਤੇ ਕਿੰਨੀ ਜ਼ਿਆਦਾ ਨਾ ਇਸ ਲਈ ਬੱਚਿਆਂ ਦਾ ਵੀ ਦਿਲ ਨੀ ਕਰਦਾ ਬਾਹਰ ਜਾਣ ਤੇ ਜਿਵੇਂ ਗਰਮੀ ਚ।
ਹੂੰ, ਬਹੁਤ ਜ਼ਿਆਦਾ ਗਰਮੀ ਹੋ ਰਹੀ, ਅੱਜ ਫਿਰ ਵੀ ਲੱਗਦਾ ਮੌਸਮ ਠੰਡਾ ਐ ਅੱਜ।
ਹਾਂ, ਨਈ ਬਟ ਬਾਹਰ ਹੁੰਮਸ ਜਿਹ ਤੇ ਬਹੁਤ ਜ਼ਿਆਦਾ ਹੋਈ ਦੀ ਐ। ਧੁੱਪ ਨਈ ਆਈ, ਅਜੇ ਸਾਰਾ ਦਿਨ ਹੋ ਗਿਆ ਧੁੱਪ ਨੀ ਆਈ ਬਟ ਹੁੰਮਸ ਬਹੁਤ ਜ਼ਿਆਦਾ ਹੋਏ ਦੀ ਐ। ਜੱਦ ਤੱਕ ਬਾਰਿਸ਼ ਨੀ ਆਏਗੀ ਨਾ, ਆਈ ਥਿੰਕ ਤਦ ਤੱਕ ਮੌਸਮ ਖੁੱਲ੍ਹੇਗਾ ਨੀ।
ਇਸ ਵਾਰ ਬਾਰਿਸ਼ ਲੇਟ ਹੋ ਗਈ ਏ ਵੈੇਸੇ ਆਈਆਂ ਨਈ ਬਾਰਿਸ਼ਾਂ
ਹਾਂਜੀ-ਹਾਂਜੀ, ਸਹੀ ਕਹਿ ਰਹੇ ਹੋ, ਹਾਂਜੀ-ਹਾਂਜੀ। ਹਾਂਜੀ।
ਹੋਰ ਸੁਣਾਓ, ਪ੍ਰੋਗਰਾਮ ਬਣਾ ਲਉ, ਵਾਟਰ ਪਾਰਕ ਦਾ ਕਿੱਧਰ
ਬੱਚੇ ਤੇ ਬਹੁਤ ਜਿਆਦਾ ਕਹਿੰਦੇ ਆ, ਬਸ ਜਾਇਆ ਹੀ ਨੀ ਜਾਂਦਾ।
ਏਸ ਤਰ੍ਹਾਂ ਕਰੋ ਨਾ ਘਰ ਦੇ ਅੰਦਰ ਹੀ ਲੈ ਆਨੇ ਆ, ਉੱਥੇ ਪੂਲ ਪਾਲਟੀ ਕਰ ਲੈਂਣੇ ਆ।
ਹਾਂਜੀ-ਹਾਂਜੀ ਨਈ ਇਹ ਤੇ ਵਧੀਆ, ਬੱਚੇ ਤੇ ਕਰਦ ਰਹਿੰਦੇ, ਉਹਨਾਂ ਦਾ ਛੋਟਾ ਜਿਹਾ ਪੂਲ ਲਿਆਈ ਹੋਈ ਆ, ਉਹਦੇ ਚ ਸੰਡੇ ਨੂੰ ਸੰਡੇ ਲਗਾ ਦੇਣੇ ਆ ਉਹਨਾਂ ਨੂੰ ਥੋੜਾ ਚੇਂਜ ਹੋ ਜਾਂਦਾ ਬੱਚਿਆਂ ਦਾ ਵੀ, ਹਾਂ।
ਬੱਚਿਆਂ ਨੂੰ ਲੈ ਆਵਾਂਗੀ ਨਾ ਤੇ ਕੱਠੇ ਪਾਰਟੀ ਕਰ ਲੈਂਣੇ ਆ।
ਹਾਂਜੀ-ਹਾਂਜੀ, ਜ਼ਰੂਰ-ਜ਼ਰੂਰ ਇਹ ਸਗੋਂ ਵਧੀਆ ਹਾਂਜੀ-ਹਾਂਜੀ।
ਨਾਲ ਬੱਚਿਆਂ ਨੂੰ ਕੋਲਡ ਡਰਿੰਕ ਵਗੈਰਾ ਲੈ ਆਵਾਂਗੇ, ਫਰੂਟੀ ਬਣਾ ਲਾਂਗੇ। ਮੈਂਕੋਨੀੇ ਵਗੈਰਾ ਦੇਖ ਲੈਂਣੇ ਆ।
ਹਾਂਜੀ। ਨਹੀਂ ਸਹੀ ਐ, ਬੱਚਿਆਂ ਨੇ ਵੈਸੇ ਵੀ ਮੈਕਰੋਨੀ, ਪਾਸਤਾ ਹੀ ਖਾਣਾ ਹੁੰਦਾ ਐ। ਪੀਜ਼ਾ, ਇੱਧਾਂ ਹਾਂ ਇੱਦਾਂ ਦੀਆਂ ਚੀਜ਼ਾਂ ਖੁਸ਼ ਹੋ ਕੇ ਖਾਂਦੇ ਨੇ।
ਹੂੰ ਬਣਾ ਲੈਂਦੇ ਹਾਂ ਪ੍ਰੋਗਰਾਮ ਫਿਰ ਪੂਰੀ ਪਾਰਟੀ ਦਾ ਕਦੋਂ।
ਹਾਂਜੀ-ਹਾਂਜੀ, ਜ਼ਰੂਰ ਜਦੋਂ ਤੁਸੀਂ ਕਹੋ, ਵੈਸੇ ਵੀ ਹੁਣ ਕੱਲ ਤੇ ਵੈਸੇ ਬੱਚਿਆਂ ਨੇ ਸਕੂਲ ਜਾਣਾ, ਸੰਡੇ ਦਾ ਈਜ਼ਲੀ ਬਣ ਜਾਏਗਾ ਹਾਂਜੀ।
ਸਾਡੇ ਤਾਂ ਸੱਤ ਤਰੀਕ ਨੂੰ ਖੁੱਲ੍ਹੇ ਨਾ
ਅੱਛਾ-ਅੱਛਾ, ਸਾਢੇ ਇੱਕ ਤਾਰੀਖ ਨੂੰ ਖੁੱਲ ਜਾਣੇ ਸੀ।
ਜਲਦੀ ਛੁੱਟਟੀ ਹੋ ਗਈ ਹੋਨਗੀਆਂ।
ਹਾਂਜੀ, ਇਹਨਾਂ ਦੀਆਂ ਮੇਰੇ ਖਿਆਲ ਨਾਲ ਫੋਰਟੀ ਨੂੰ ਹੋ ਗਈਆਂ ਸੀ। ਚੌਦਾਂ ਨੂੰ ਪੈ ਗਈਆਂ ਸੀ, ਇਹਨਾਂ ਦੀਆਂ ਛੁੱਟੀਆਂ ਨਾ। ਹੂੰ, ਜੂਨ ਚ ਉਹ ਮਈ ਤੋਂ ਪਹਿਲੇ ਕੀ ਆਂਦਾ ਅਪ੍ਰੈਲ, ਮਈ ਹਾਂਜੀ ਮਈ ਚ, ਮਈ ਚ।
ਹਾਂ ਸਾਡੇ ਤੇ ਇੱਕ ਜੂਨ ਤੋਂ ਹੁੰਦੀਆਂ ਏ ਨਾ
ਅੱਛਾ-ਅੱਛਾ, ਤਦੇ ਥੋੜਾ ਲੇਟ ਹੋ ਰਿਹਾ ਨਾ
ਹਾਂ, ਛੋਟੇ ਬੱਚਿਆਂ ਦੀ ਤਾਂ ਹੋ ਜਾਂਦੀ ਐ, ਪੱਚੀ ਤਰੀਕ ਤੋਂ ਹੀ ਹੋ ਜਾਂਦੀ ਐ। ਪੱਚੀਸ ਮਈ, ਚੌਬੀਸ ਮਈ, ਜਾਂ ਟਵ ਤੇ ਹਾਂ ਸਾਡੇ ਥੋੜ੍ਹੇ ਬੱਚੇ ਵੱਡੇ ਨਾ
ਹਾਂਜੀ। ਹਾਂਜੀ, ਨਈ ਉ ਤੇ ਏ ਐਕਚੁਲੀ ਵੱਡੇ ਬੱਚਿਆਂ ਦੇ ਐਕਸਟਰਾ ਕਲਾਸਿਸ ਵੀ ਹੁੰਦੀਆਂ ਨਾ ਜਿਵੇਂ ਸਕੂਲ ਜਾਂਦੇ ਨੇ, ਇਸ ਕਰਕੇ ਵੀ ਹੋ ਜਾਂਦਾ।
ਹੋਰ ਸੁਣਾਓ ਵਧੀਆ ਸਭ।
ਹਾਂਜੀ, ਹਾਂਜੀ ਸਭ ਵਧੀਆ, ਸਭ ਵਧੀਆ।
ਪ੍ਰੋਜੈਕਟ ਤਿਆਰ ਕਰ ਲੈਂ ਨ
ਹਾਏ, ਤੁਸੀਂ ਮੰਨੋਗੇ ਪ੍ਰੋਜੈਕਟ ਤਿਆਰ ਕਰਕੇ ਮੇਰੀ ਨੈਕ ਦਰਦ ਹੋ ਰਹੀ ਹੈ
ਹੈਲਪ ਲੈ ਲੈਂਦੇ ਨਾ ਕਿਸੇ ਕੋਲੋਂ
ਕੋਈ ਨਹੀਂ ਹੈਲਪ ਕਰ ਸਕਦਾ ਉਹ ਛੋਟੇ ਬੱਚੇ ਹੈਗੇ ਆ ਉਹਨਾਂ ਕੋਲ ਕਟਿੰਗ ਵੀ ਨਹੀਂ ਕਰਵਾ ਸਕਦੀ ਬਸ ਥੋੜੀ ਜਿਹੀ ਕਲਰ ਵਗੈਰਾ ਕਰਵਾਇਆ ਸੀ, ਉਹਨਾਂ ਕੋ
ਹਮ, ਹਮ, ਹਮ
ਉਹ ਰਿਟਨ ਵਰਕ ਉਹਨਾਂ ਨੇ ਕੀਤਾ ਸੀ
ਅੱਛਾ, ਮੈਂ
ਸਵੇਰੇ ਫਿਜ਼ਓਥੈਰੇਪੀ ਵੀ ਕਰਵਾ ਕੇ ਆਈ ਹਾਂ
ਅੱਛਾ।
ਹਾਂ ਉਹ ਅੰਕਲ ਵੀ ਭਈਆ ਵੀ ਕਹਿ ਰਹੇ ਸੀ। ਤੁਹਾਡੀ ਜੋ ਨੇਕ ਹੈ ਨਾ ਪਿੱਛੇ ਜੋ ਹੈ ਉਹ ਸਾਡੇ ਉੱਪਰ ਦੀ ਬੋਨ ਔਦੀ ਹੈ। ਕਹਿੰਦੇ ਬਹੁਤ ਟਾਈਟ ਹੋਰੀ ਹੈਗੀ ਹੈ। ਤੁਹਾਡੀ
ਤੇ ਆਵਾਜ਼ ਆ ਰਹੀ ਹੈ। ਕਿੱਧਰੋਂ
ਅੱਛਾ।
ਤੁਹਾਡੇੱ ੳਧਰੋਂ ਰਸ ਕਿਚਨ ਚੋਂ
ਹਾਂ-ਹਾਂ ਉਹ ਜਸਟ ਪਾਣੀ ਲੈ ਰਹੀ ਸੀ।
ਹੋਰ ਸੁਣਾਓ। ਮੈਂ ਖੁਦ ਹ ਪ੍ਰੋਜੈਕਟ ਮੈਂ ਕਹਿ ਰਹੀ ਤਿਆਰ ਕਰ ਲੈ। ਕਹਿੰਦਾ ਮੰਮੀ ਤੁਸੀਂ ਕਰੋਗੇ।
ਹਮ ਮੰਮੀ ਦੀ ਡਿਊਟੀ ਹੁੰਦੀ ਹੈ। ਪ੍ਰੋਜੈਕਟ ਕਰਨ ਵਸਤੇ।
ਬਚਪਨ ਤੋਂ ਹੀ ਕਰਦੇ ਆਏ ਇਹਨਾਂ ਦੀ। ਮੈਂ ਕਿਹਾ ਹੁਣ ਤੇ ਤੁਸੀਂ ਵੱਡੇ ਹੋ ਗਏ ਹੋ ਹੁਣ ਤੁਸੀਂ
ਹਾਂਜੀ, ਹਾਂਜੀ ਸਹੀ ਕਹਿ ਰਹੇ ਹੋ
ਉਹ ਮੋਡਲਸ ਵਗੈਰਾ ਬਣਦੇ ਨੇ ਉਹਨੂੰ ਕੀ ਬਣਾਈਏ ਤੁਸੀਂ ਕਰੋ ਤੁਸੀਂ ਦੇਖਣੇ ਨੇ
ਹਾਂਜੀ, ਮੈਂ ਤੇ ਸੋਚਿਆ ਸੀ ਇਸ ਵਾਰ ਬਾਰੋਂ ਦੀ ਬਣਵਾ ਲੈਨੀ ਆ ਮੋਡਲ ਬਟ ਉਹ ਬਹੁਤ ਜ਼ਿਆਦਾ ਪੈਸੇ ਦੱਸ ਰਹੇ ਸੀ,
ਪੈਸੇ ਬਹੁਤ ਲੈਂਦੇ ਨੇ, ਪੰਜ ਸੌ ਹਜ਼ਾਰ, ਬਹੁਤ ਜ਼ਿਆਦਾ ਲੈਂਦੇ ਨੇ
ਤੇ ਪੁੱਛਿਆ ਉਹ ਵਾਲਾ ਜਿਹੜਾ ਗਲੋਬ ਵਾਲਾ ਹੀ ਕਹਿ ਰਹੇ ਹੋ ਨਾ ਮੈਂ ਉਹਦੇ ਉਹ ਸਾਢੇ ਬਾਰਾਂ ਸੌ ਕਹਿ ਰਹੇ ਸੀ, ਉਹ ਵੀ ਸਮਾਨ ਸਾਰਾ ਮੇਰਾ
ਅੱਛਾ
ਹਮ ਫਿਰ ਮੈਂ ਤੁਸੀਂ ਮੰਨੋਗੇ ਮੈਂ ਔ ਮੁਸ਼ਕਿਲ ਤੋਂ ਦੋ ਸੌ ਅੱਸੀ ਦਾ ਸਮਾਨ ਲਿਆਈ ਆ, ਖੁੱਦ ਸਾਰਾ ਸਮ ਬਣਾ ਵੀ ਲਿਆ
ਤੁਸੀਂ ਕਿਹੜੇ ਪਾਸੇ ਰਹਿੰਦੇ ਹੋ, ਕਿਹੜੀ ਕਲੋਨੀ ਵਿੱਚ
ਅ ਉਹ ਮੈਨਸ਼ਨ ਨਹੀਂ ਕਰ ਸਕਦੇ ਉਹਦੇ ਚ
ਅੱਛਾ-ਅੱਛਾ। ਸਾਡੀ ਗੁੜੀਆਂ ਵੀ ਬਣਾਉਂਦੀਆਂ ਨਾ। ਸਾਡੀ ਦਿੱਲੀ ਚ ਸਾਡੀ ਗੁੜੀਆਂ ਵੀ ਹੈ ਨਾ ਉਹ ਵੀ ਮਤਲਬ ਬਣਾ ਦਿੰਦੀ ਆ ਮੋਡਲਸ ਵਗੈਰਾ ਕਹਿ ਦੋ ਨਾ ਕੋਈ, ਤੇ ਬਣਾ ਦਿੰਦੇ ਨੇ। ਦੀਦੀ ਦੀ ਬੇਟੀ ਹੈਗੀ ਇਹ।
ਹਾਂਜੀ।
ਉਹ ਕਾਫੀ ਕਫੀ ਸਾਰੇ ਮਤਲਬ ਆਈਟਮਸ ਬਣਾ ਦਿੰਦੇ, ਕੋਈ ਕਹਿ ਦਿੰਦੇ ਨਾ ਅਗਰ ਐਨੀਵਰਸਰੀ ਹੈਗੀ ਹੈ। ਤਾਂ ਉਹਦੇ ਬਣਾ ਦੇਗੀ। ਗਰੀਟਿੰਗਸ ਕਾਰਡ ਵਗੈਰਅ। ਬੁੱਕਸ ਵਗੈਰਾ। ਬਹੁਤ ਕੁਛ ਬਣਾ ਦਿੰਦੇ
ਹਾਂ। ਨਹੀਂ ਪ ਬੱਚਿਆਂ ਨੂੰ ਵੈਸੇ ਅੱਜ ਕੱਲ ਹਰ ਚੀਜ਼ਾਂ ਆਉਣੀਆਂ ਚਾਹੀਦੀਆਂ ਨੇ। ਸਗੋਂ ਅੱਛੀ ਗੱਲ ਹੈ। ਸਾਈਡ ਬਾਏ ਸਾਈਡ ਕੁਛ ਨਾ ਕੁਛ ਕਰਦੇ ਰਹਿਣਾ ਇੱਦਾਂ ਦਾ।
ਹਮ-ਹਮ। ਹਮ। ਬਣਾਯਾ ਸੀ ਐਨੀਵਰਸਰੀ ਦਾ ਗ੍ਰੀਟਿੰਗ ਉਹਨੇ ਬਨਾਯਾ ਸੀ ਬਹੁਤ ਅੱਛਾ ਬਣਾਯਾ ਸੀ।
ਅੱਛਾ। ਨਹੀਂ ਅੱਛੀ ਗੱਲ ਹੈ ਨਹੀਂ ਟਚਵੁੱਡ ਮੇਰੀ ਵੀ ਡਰਾਇੰਗ ਬਹੁਤ ਅੱਛੀ ਹੈ। ਪਿਛਲੇ ਸਾਲ ਵੀ ਸਾਰਾ ਮੈਂ ਹੀ ਕੀਤਾ ਸੀ ਮੈਂ ਤੇ ਖੁਦ ਆਪਣੀ ਫਰੈਂਡ ਤੱਕ ਦੇ ਬੱਚਿਆਂ ਦੇ ਮੋਡਲ ਬਣਾ ਕੇ ਦੇਖਦੀ ਸੀ ਮੈਂ ਕੇ ਤੁਸੀ ਸਮਾਨ ਦੇ ਦੋ ਮੈਂ ਬਣਵਾ ਦੇਣੀ ਆ ਬਟ ਦੋ ਦਿਨ ਐਵੇਂ ਮੇਰੀ ਬਹੁਤ ਤਬੀਅਤ ਖ਼ਰਾਬ ਹੋਗੀ ਸੀ ਇਸ ਵਾਰ ਵੈਸੇ ਈ ਹੋਗੀ।
ਅਸੀ ਤਾਂ ਹੁਣ ਬੱਚਿਆਂ ਦਾ ਛੋੜ ਈ ਦਿੱਤਾ ਇੱਕ ਦੋ ਈ ਬਨਾਯਾ ਤੇ ਬਨਾਯਾ ਪਿਛਲੇ ਸਾਲ ਬਨਾਯਾ ਜ਼ਰੂਰੀ ਹੈਗਾ ਸੀ ਮੇਰਾ ਬੇਟਾ ਫਾਈਲਸ ਤਿਆਰ ਕਰਾਈ ਏ ਤਿੰਨ ਫਾਈਲਸ ਬਣਾਣੀਆਂ ਸੀਂ। ਮੰਮਾ ਬਣਾ ਦੋ ਮੰਮਾ ਬਣਾ ਦੋ, ਦੋ ਓਹਨੇ ਫਾਈਲ ਬਣਾਈ ਇੱਕ ਫਾਈਲ ਮੈਂ ਤਿਆਰ ਕਰਤੀ ਉਹਦੀ।
ਨਹੀਂ, ਨਹੀਂ ਉਹ ਰਿਟਰਨ ਵਾਲਾ ਨਾ ਫੇਰ ਵੀ ਈਜ਼ਲੀ ਹੋ ਜਾਂਦਾ, ਹਾਂਜੀ।
ਰਿਟਨ ਵਰਕ ਤੇ ਹੋ ਜਾਂਦਾ।
ਹਾਂ ਅਹ ਬਸ ਮੋਡਲ ਚ ਥੋੜ੍ਹੀ ਦਿੱਕਤ ਹੁੰਦੀ ਏ ਐਕਚੁਲੀ ਕਟਿੰਗ ਕਰਨੀ ਏ ਅੱਜ ਰਾਤੀ ਫੇਰ ਇੱਕ ਬਨਾਣਾ ਹੈਗਾ ਸਾਇੰਸ ਦਾ ਬਣਾਨਾਂ ਉਹਦਾ। ਫ੍ਰਿਕਸ਼ਨ ਵਾਲਾ।
ਅੱਛਾ।
ਹਾਂ ਕਿ ਜੈਵੇਂ ਉਹਦੇ ਚ ਜੈਵੇਂ ਅ ਕੋਈ ਵੀ ਚੀਜ਼ ਨੂੰ ਕਿੰਨਾ ਫੋਰਸ ਜੈਵੇਂ ਆਪਾਂ ਜਿਵੇਂ ਭਾਰੀ ਵਾਸ਼ਿੰਗ ਮਸ਼ੀਨ ਸਾਡਾ ਕਿੰਨਾ ਫੋਰਸ ਲੱਗਦਾ ਹੈਗਾ ਜੈਵੈਂ ਗੱਡੀ ਉੱਤੋਂ ਦੀ ਰਿੜ ਕੇ ਨੀਚੇ ਜਾਂਦੀ ਹੈ ਕਿੰਨਾ ਵੇਟ ਲੱਗਦਾ। ਹੁਣ ਉਹ ਬਣਾਵਾਂਗੇ।
ਸਾਡੇ ਛੋਟੇ ਬੱਚੇ ਹੈਗੇ ਨੇ ਦਰਾਨੀ ਦੇ ਵੀ ਉਹਨਾਂ ਦੇ ਹੁਣ ਤਿੰਨੋਂ ਬੱਚਿਆਂ ਦੇ ਹੁਣ ਪ੍ਰੋਜੈਕਟ ਹੈਗੇ ਨੇ ਮੈਂ ਕਿਹਾ ਕੁਛ ਬੰਦੇ ਦੇ ਮੈਂ ਕਰ ਦੇਣੀ ਆਂ ਲਿਖਣ ਦਾ ਕਹਿੰਦੀ ਲਿਖਣ ਦਾ ਤੇ ਹੈ ਵੀ ਨੀ। ਐਹ ਤੇ ਮੋਡਲਸ ਤਿਆਰ ਕਰਨੇ ਨੇ ਮੈ
ਹਾਂ ਨਹੀ ਏ ਤੁਸ ਤੇ ਅਹ ਸਹੀ ਕਹਿ ਰਹੇ ਲਿਖਣ ਦਾ ਬਹੁਤ ਘੱਟ ਆਂਦਾ ਹੈਗਾ ਜੋ ਲਿਖਣ ਦਾ ਸੀ ਮੈਂ ਮੇਰੀ ਬੇਟੀ ਹੈ ਉਹਨੇ ਖੁਦ ਆਪਣੇ ਆਪ ਹੀ ਕਰ ਲਿਆ ਸੀ ਛੋਟੀ ਵਾਲੀ ਦਾ ਵੀ ਸਾਰਾ ਥ੍ਰੀ ਇਨ ਵਨ ਕਾਪੀ ਚ ਕੰਮ ਕਰਨਾ ਸੀ ਉਹਦੀ ਟਿਊਸ਼ਨ ਵਾਲੀ ਦੀਦੀ ਨੇ ਈ ਕਰਤਾ। ਬਸ ਬਣਾਣ ਵਾਲਾ ਸੀ ਔਹ ਸਾਰਾ
ਅੱਛਾ।
ਹੁਣ ਅੱਜ ਕੱਲ੍ਹ ਪਹਿਲੇ ਚਾਰਟ ਬਣਦੇ ਸੀ ਨਾ ਵੱਡੇ-ਵੱਡੇ ਹਾਂ ਹੁ ਨਹੀਂ-ਨਹੀਂ ਹੁਣ ਅੱਜ ਕੱਲ ਨਾ ਏ ਥ੍ਰੀ ਸ਼ੀਟ ਆਂਦੀ ਹੈ ਇੱਕ ਤੇ ਏ ਫੋਰ ਹੁੰਦੀ ਹੈ ਇੱਕ ਏ ਫੋਰ ਛੋਟੀ ਹੁੰਦੀ ਏਕ ਏ ਥ੍ਰੀ ਆਂਦੀ ਹੈ ਥੋੜੀ ਜਿ ਵੱਡੀ ਹੁੰਦੀ ਹੈ ਉਸ ਤੋਂ।
ਹਾਂਜੀ-ਹਾਂਜੀ।
ਕੱਲ ਕਹਿੰਦੇ ਉਹਦੇ ਤੇ ਚਾਰਟ ਬਣਾ ਕੇ ਲਿਆਓ ਏ ਥ੍ਰੀ ਸ਼ੀਟ ਤੇ।
ਏ ਥ੍ਰੀ ਸ਼ੀਟ ਤੇ।
ਤੇ ਵੀ ਬਣਾਣਾ ਹੈਗਾ ਸਗੋਂ ਦੋ ਤਿੰਨ ਕੰਮ ਰਹਿੰਦੇ ਅਹਦੇ ਕਰਨੇ ਕਰਾਂਗੀ ਹੁਣ।
ਹਾਂ ਦੱਸ ਦੇਨਾ ਸਾਡੀ ਗੁੜੀਆ ਵੀ ਐਹ ਸਾਡੀ ਛੋਟੀ ਗੁੜਿਆ ਏ। ਡਰਾਇੰਗ ਬਹੁਤ ਅੱਛੀ ਏ ਬਾਬਾ ਜੀ ਦੀ ਫੋਟੋ ਇੰਨੀ ਅੱਛੀ ਬਣਾ ਲੈਂਦੀ ਏ ਫੋਰਥ 'ਚ ਆ ਗਈ ਸ਼ਾਇਦ ਥਰਡ 'ਚ ਆਈ ਏ। ਤੇ ਮੈਂ ਵੀ ਹੁਣ ਡਰਾਇੰਗ ਮੇਰੇ ਬੇਟੇ ਦਾ ਪੇਪਰ ਸੀ ਟਵੈਲਥ ਦਾ ਤੇ ਹੁਣ ਡਰੋਇੰਗ ਬਣਾਣੀ ਸੀ। ਇਨੇ ਮੈਨੂੰ ਦੱਸਿਆ ਨੀ ਮੈਂ ਕਿਹਾ ਹਰਮਨ ਮੈਨੂੰ ਦੱਸਦਾ ਤੇ ਮੈਂ ਤੇਰੇ ਸਾਰੇ ਬਣਾ ਦਿੰਦੀ।
ਹਾਂਜੀ,
ਬ ਬਾਹਰੋਂ ਬਣਵਾਏ ਨੇ, ਚੌਦਾਂ ਸੌ ਰੁਪਏ ਦੇ ਕੇ ਡਰੋਇੰਗ ਸਾਰੀ।
ਮੈਂ ਤੇ ਖੁੱਦ ਹੀ ਬਣਾ ਲੈਣੀ ਹਾਂ ਇੱਧਰ ਹੀ ਸਗੋਂ ਮੈਂ, ਸਕੂਲ ਟਾਈਮ ਚਿਸ ਸੀ ਮੈਨੂੰ ਯਾਦ ਹੈ, ਮੇ- ਵੀ ਮੈਂ ਏਠਥ ਕਲਾਸ ਚ ਸੀ, ਤਾਂ ਨਾ ਮੈਂ ਗੁਰੂ ਨਾਨਕ ਦੇਵ ਜੀ ਦੀ ਪੂਰੀ ਫੋਟੋ ਫੋਟੋ ਬਣਾਈ ਸੀ ਜਿਵੇਂ ਘਰ ਜਿਵੇਂ ਬਾਬਾ ਜੀ ਦਾ ਸਰੂਪ ਪਿਆ ਹੁੰਦਾ ਨਾ। ਉਹ ਦੇਖ ਕੇ ਮੈਂ ਸਾਰਾ ਬਣਾਇਆ। ਫੇਰ ਸਗੋਂ ਮੈਂ ਬਾਅਦ ਚੋਂ ਆਪਣੇ ਡੈਡੀ ਨੂੰ ਵੀ ਦਿਖਾਈ, ਡੈਡੀ ਤੇ ਮੱਥਾ ਟੇਕਣ ਲੱਗ ਗਏ ਡੈਡੀ ਕਹਿੰਦੇ। ਤੂੰ ਬਣਾਈ ਹੈ ਝੂਠ ਬੋਲ ਰਹੀ ਹੈ ਤੂੰ ਯ ਵੋ, ਮਗਰ ਡੈਡੀ ਨੇ ਹੱਥ ਨੀ ਲਾਇਆ, ਉਹ ਨੇ ਐਕਚੁਲੀ ਥੋੜ੍ਹੀ ਡਰਿੰਕ ਕੀਤੀ ਹੋਈ ਸੀ, ਨਾ ਰਾਤ ਦਾ ਟਾਈਮ ਸੀ। ਬਟ ਉਹਨਾਂ ਨੂੰ ਬੜੀ ਅੱਛੀ ਲੱਗੀ। ਗੁਰੂ ਹਰਿਕ੍ਰਿਸ਼ਨ ਜੀ ਦੀ ਬਣਾਈ ਹੋਈ ਹੈ ਮੈਂ, ਛੋਟੀ ਜਿ ਉਹ ਮੈਂ ਹਾਲੇ ਵੀ ਰੱਖੀ ਹੋਈ ਆ ਆਪਣੇ ਕੋਲ। ਛੋਟੀ ਜਿਹੀ ਫਾਈਲ ਜਿਵੇਂ ਹੁੰਦੇ ਆ ਨਾ ਸਰਟੀਫਿਕੇਟ ਸਾਰੇ ਹੀ ਉਹਦੇ ਵਿੱਚ ਮੈਂ ਹਾਲੇ ਵੀ ਰੱਖੀ ਹੋਈ ਆ, ਬੰਨੀ ਹੋਈ।
। ਮੈਂ ਵੀ ਸਿੱਖੀ ਸੀ ਮੈਰਿਜ ਤੋਂ ਪਹਿਲੇ ਕਾਫੀ ਸਾਰੀ ਮੈਨੇ ਫੋਇਲ ਪੇਂਟਿੰਗ ਹੁੰਦੀ ਹੈ। ਜਿਹੜੀ ਸ਼ੀਟਸ ਵਾਲੀ ਹੁੰਦੀਆਂ ਪੇਂਟਿੰਗ।
ਅੱਛਾ ਅੱਛਾ। ਨਹੀਂ ਪੇਂਟਿੰਗ ਤੇ ਮੈਂ ਕਦੀ ਸਿੱਖੀ ਨਹੀਂ। ਪਹਿਲੇ ਆਉਂਦੀ ਸੀ ਨਾ ਇੱਕ ਵੈਲਵੇਟ ਦੀ ਸ਼ੀਟ ਆਉਂਦੀ ਸੀ ਉਹਨੂੰ ਪਾਈ ਪ੍ਰੈਸ ਕਰ ਦਿੰਦੇ ਸੀ।
ਹਾਂਜੀ।
ਫੇਰ ਉਹਨੂੰ ਲੱਕੜ ਦੇ ਫਰੇਮ ਕਰ ਦਿੰਦੇ ਸੀ ਫੇਰ ਉਹਨੂੰ ਖਾਲੀ। ਕਲਰ ਕਰਨਾ ਆਉਂਦਾ ਸੀ, ਉਹ ਕਲਰ ਵੀ ਨਾਲ ਹੀ ਮਿਲਦੇ ਸੀ ਉਹ ਬਣਾਈ ਸੀ ਉਹ ਵੀ ਵੈਸੇ ਮੈਂ ਕੁੱਛ ਸਿੱਖਿਆ ਨੀ।
ਹਾਂਜੀ।
ਕਦੇ ਟਾਈਮ ਹੀ ਨਹੀਂੀ ਮਿਲਿਆ ਐਵੇਂ।
ਹਾਂਜੀ ਚਲੋ, ਚਲੋ ਠੀਕ ਹੈ ਮੈਂ, ਸ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ,